ਹੈਲੋ।
ਹੈਲੋ, ਭੈਣ ਜੀ ਸਤਿ ਸ਼੍ਰੀ ਅਕਾਲ।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
ਹੂੰ, ਤੁਸੀ ਸੁਣਾਓ?
ਵਧੀਆ, ਹੋਰ ਕੀ ਕਰਦੇ ਪੇ ਅੱਜ-ਕੱਲ?
ਅਈ ਓ ਤਬਲੇ ਦੀ ਜੋਬ ਈ ਕਰਦਾ ਵਾ ਮੈਂ ਤੇ।
ਅੱਛਾ ਜੀ, ਸਿੱਖਦੇ ਓ ਤਬਲਾ?
ਨਈ ਵਜਾਨਾ, ਰਾਗੀਆਂ ਨਾਲ।
ਅੱਛਾ, ਤੇ ਕਿੱਥੇ ਜਾ ਰੇ ਓ? ਬਜਾਰ, ਠੀਕ ਐ। ਵਧੀਆ ਵਜਾ ਲੈਂਦੇ ਓ?
ਹੂੰ।
ਅੱਛਾ, ਤੇ ਹਾਰਮੋਨੀਅਮ ਵਗੈਰਾ ਵੀ ਕਰਦੇ ਓ?
ਹਾਂਜੀ।
ਹਰਮੋਨੀਅਮ ਵੀ ਸਿੱਖਦੇ ਓ ਕੇ?
ਹਾਂ ਹਾਰਮੋਨੀਅਮ ਵੀ ਸਿ, ਗਾ ਵੀ ਲੈਨਾ ਹਰਮੋਨੀਅਮ ਵੀ ਸਿੱਖਦਾ ਪੇਆ ਹਲੇ ਤੇ, ਤਬਲਾ ਸਿਖ ਲਿੱਤਾ।
ਅੱਛਾ ਅੱਛਾ, ਹੋਰ?
ਹੋਰ।
ਵਧੀਆ ਸਭ ਵਧੀਆ-ਵਧੀਆ। ਹਾਂਜੀ-ਹਾਂਜੀ, ਹੋਰ? ਹੋਰ ਅੱਜ ਗਏ ਨੀ ਗੁਰਦੁਆਰੇ?
ਨਈ ਹਾਲੇ ਤੇ ਜਾਨੈ ਟਾਈਮ ਨੀ ਹੋਏਆ ਹਾਲੇ।
ਅੱਛਾ, ਕੀ ਦੋ ਟੈਮ ਜਾਂਦੇ ਓ?
ਹੂੰ, ਏਕ ਸਵੇਰੇ ਏਕ ਰਾਤੀ।
ਠੀਕ ਐ, ਹੋਰ?
ਹੂੰ।
ਹੋਰ ਸਕੂਲ ਵਗੈਰਾ ਵੀ ਕਰਦੇ ਓ ਗਤਕਾ ਵਗੈਰਾ?
ਹੂੰ ਗੱਤਕਾ ਕਰਦਾਂ। ਗੱਤਕਾ ਸਿੱਖਦਾ ਪੇਆ ਹਾਲੇ,
ਅੱਛਾ-ਅੱਛਾ।
ਹੂੰ।
ਵਧੀਆ ਆ, ਹੋਰ ਕਿਤੇ ਗਏ ਨੀ ਘੁੰਮਨ?
ਹੂੰ। ਜਾਣਾ ਹਾਲੇ ਤੇ ਹਾਪੜ ਜਾਣੈ।
ਅੱਛਾ, ਘੁੰਮ ਕੇ ਆਣਾ ਐ। ਓਥੇ ਕੀ ਕੀ ਜਗਾ ਐ ਘੁੰਮਣ ਲਈ?
ਮਤਲਬ ਓਧਰ ਗੁਰਦੁਆਰੇ ਜਾਨਾ ਐ ਆਪਾਂ ਕੀਰਤਨ ਕਰਨ। ਦੋ ਦਿਨ ਲੱਗੇਂਗੇ ਪ੍ਰੋਗਰਾਮ ਦੇ।
ਅੱਛਾ।
ਹੂੰ।
ਹੋਰ।
ਹੋਰ ਤੁਸੀ ਸੁਨਾਓ, ਠੀਕ ਓ ਤੁਸੀ?
ਹਾਂਜੀ ਹਾਂਜੀ ਵਧੀਆ।
ਤੇ ਤੁਸੀ ਮਲਬ ਤੁਸੀ ਗਏ ਓ ਕਿਦੇ ਛੁੱਟੀਆਂ ਚ?
ਹਾਂਜੀ, ਅਸੀਂ ਘੁੰਮ ਕੇ ਆਏ ਆਂ ਛੁੱਟੀਆਂ ਨਾਨਕੇ ਵੀ ਗਏ ਸੀ। ਦਰਬਾਰ ਸਾਹਿਬ ਵੀ ਘੁੰਮ ਕੇ ਆਏ ਆਂ। ਮਨਸੂਰੀ ਗਏ ਸੀ।
ਅੱਛਾ, ਮਜ਼ਾ ਆਇਆ ਹੋਣਾ ਤਹੀ ਇੰਜੋਏ
ਹੋਰ ਵਧੀਆ, ਬਹੁਤ ਵਧੀਆ ਮਜ਼ਾ ਆਇਆ ਬੜਾ ਵਧੀਆ ਦਿਲ ਨ ਕਰਦਾ ਸੀ ਆਣ ਤੇ
ਅੱਛਾ
ਹਮ
ਆਪਾਂ, ਆਪਾਂ ਵੀ ਆਪਾਂ ਵੀ ਜਾਣਾ ਸੀ ਆਪੜ ਅਤੇ ਉਸ ਤੋਂ ਬਾਅਦ ਆਪਾਂ ਉੱਧਰ ਅੰਮ੍ਰਿਤਸਰ ਵੀ ਗਏ ਸੀ ਆਪਾਂ
ਹਮ
ਉੱਧਰ ਅਨੰਦਬਾਗ ਉਧਰ ਮਤਲਬ ਗੋਲਡਨ ਟੈਂਪਲ
ਅੱਛਾ, ਅੱਛਾ
ਉਧਰ ਕੀਰਤਨ ਬੜਾ ਸੋਹਣਾ ਹੁੰਦਾ, ਸਰੋਵਰ ਵੀ ਹੈਗਾ ਬੜਾ ਵੱਡਾ ਸਰੋਵਰ ਹੈਗਾ ਇੱਧਰ
ਅੱਛਾ
ਹਮ ਉੱਧਰ ਮਤਲਬ ਗੁਰਦੁਆਰੇ ਚ ਇੰਨੀ ਭੀੜ ਹੁੰਦੀ ਐ, ਚਾਰ- ਪੰਜ ਘੰਟੇ ਲੱਗ ਜਾਂਦੇ ਨੇ ਵਾਰੀ ਚੇ
ਅੱਛਾ
ਹਮ, ਹਾਂ, ਤੇ ਕਹਦੇ ਨੇ ਮਤਲਬ ਸ਼ਬੀਲਾਂ ਸੇਵਾ ਲੱਗਦੀ ਐ ਮਤਲਬ ਚ ਪੂਰੇ ਮਤਲਬ ਜਿੰਨੇ ਵੀ ਸਾਲ ਸਾਰੇ ਸਾਲ ਲੱਗਦਾ ਉੱਧਰ ਕੀਰਤਨ
ਵਧੀਆ ਆ
ਕੀਰਤਨ ਵੀ ਲੰਗਰ ਵੀ, ਹਾਂ ਦਿਨ -ਰਾਤ ਚੱਲਦਾ
ਵਧੀਆ ਆ
ਹੋਰ ਤੁਸੀਂ ਗਏ ਕੋਈ ਗੁਰਦੁਆਰੇ
ਅਸੀਂ ਵੀ ਇੱਥੇ ਈ ਦਰਬਾਰ ਸਾਹਿਬ ਜਾਂਨੇ ਆ, ਅਸੀਂ ਵੀ, ਸਾਨੂੰ ਵੀ ਬਹੁਤ ਵਧੀਆ ਲੱਗਦਾ ਆ।
ਹਮ
ਤੇ ਸੇਵਾ ਵਗੈਰਾ ਕਰਨੇ ਆ। ਕਘੁੰਮ ਕੇ ਆਏ ਸੀ, ਦੋ -ਤਿੰਨ ਦਿਨ ਲਾ ਕੇ ਆਏ ਸੀ ਉੱਥੇ ਬੜਾ ਮਜ਼ਾ ਆਇਆ ਸੀ ਉੱਧਰ
ਅੱਛਾ ਤੇ ਹੋਰ ਤੁਸੀਂ ਕਿਹੜੇ- ਕਿਹੜ ਗੁਰਦੁਆਰੇ ਗਏ ਹੋ
ਅਸੀਂ ਉੱਧਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਏ ਸੀਗੇ। ਤੇ ਦਰਬਾਰ ਸਾਹਿਬ ਵੀ ਘੁੰਮ ਕੇ ਆਏ ਆ। ਫਿਰ ਉਸ ਤੋਂ ਬਾਅਦ ਅਸੀਂ ਉੱਥੇ ਹਾਂ
ਕੀ ਹੈਗਾ ਦਰਬਾਰ ਸਾਹਿਬ ਵੀ
ਹਾਂ ਬਾਬਾ ਦੀਪ ਸਿੰਘ ਜੀ ਦੇ ਵੀ ਉੱਧਰ ਬਹੁਤ ਵਧੀਆ ਆ। ਉੱਥੇ ਮਤਲਬ ਕਿ ਸ਼ਨੀਵਾਰ ਤੇ ਐਤਵਾਰ ਵਿੱਚ ਚੁਪਹਿਰਾ ਹੁੰਦਾ।
ਅੱਛਾ
ਸ਼ਨੀਵਾਰ ਰਾਤੀ ਹੁੰਦਾ। ਅਤੇ ਐਤਵਾਰ ਸਵੇਰੇ ਬਾਰ੍ਹਾਂ ਵਜੇ ਸ਼ੁਰੂ ਹੁੰਦਾ। ਤੇ ਚਾਰ ਵਜੇ ਖਤਮ ਹੁੰਦਾ ਹਾ। ਮਤਲਬ ਕਿ ਉੱਥੇ ਬਹੁਤ ਵਧੀਆ ਆ, ਨਜ਼ਾਰਾ ਆ ਜਾਂਦਾ ਉੱਧਰ।
ਹਾਂ, ਗੁਰਦੁਆਰੇ ਤਾਂ ਵੈਸੇ ਵੀ ਬੜਾ ਵਧੀਆ ਲੱਗਦਾ, ਮਨ, ਮਨ ਨੂੰ ਸਕੂਨ ਆ ਜਾਂਦਾ ਪੂਰਾ।
ਹਾਂ। ਦਿਲ ਨਹੀਂ ਕਰਦਾ ਸੀਗਾ ਵੀ ਉੱਥੋਂ ਵੀ ਜਾਣਾ ਵੀ ਐ ਕਿਤੇ ਐ ਲੱਗਦਾ ਕਿ ਜਿਵੇਂ ਉਹੀ ਸਾਡਾ ਘਰ ਈ ਉਹੀ ਹੈਗਾ।
ਹਮ, ਮਤਲਬ ਸਕੂਨ ਆ ਜਾਂਦਾ ਦਿਲ ਨੂੰ ਪੂਰਾ।
ਹਾਂ ਵਧੀਆ। ਹੋਰ ਸੇਵਾ ਵੀ ਕਰਨੇ ਆ ਅਸੀਂ, ਮਤਲਬ ਸੇਵਾ ਵੀ ਕਰੋ ਨਾ ਬੋ ਵਧੀਆ ਲੱਗਦਾ ਸੇਵਾ ਤੇ ਵੀ।
ਹੂੰ ਮਨ ਲੱਗ ਜਾਂਦਾ ਨਾ ਪੂਰਾ ਆਨੰਦ ਆ ਜਾਂਦਾ।
ਹੂੰ-ਹੂੰ।
ਆਪਾਂ ਵੀ ਗਏ ਸੀ ਦਰਬਾਰ ਸਾਹਿਬ, ਮੈਂ ਤਿੰਨ-ਚਾਰ ਵਾਰੀ ਗਿਆ ਹੋਆ। ਮਤਲਬ ਮੱਥਾ ਟੇਕਣ ਚ ਬੋਤ ਟੈਮ ਲੱਗਦੈ।
ਆ ਓ ਤੇ ਹੈ ਹੀ ਏ। ਦੋ-ਢਾਈ ਵਜੇ ਲੱਗੋ ਹਾਂ, ਤੜਕੇ ਦੇ ਦੋ-ਢਾਈ ਵਜੇ ਲੱਗੋ ਤੇ ਟੈਮ ਨਾਲ ਮਤਲਬ ਕਿ ਜਲਦੀ ਮਤਲਬ ਵਾਰੀ ਆ ਜਾਂਦੀ ਐ ਉੱਧਰ।
ਹੂੰ-ਹੂੰ।
ਲੇਟ ਲੱਗੋਗੇ ਤੇ ਫੇਰ ਤੇ ਪੂਰੀ-ਪੂਰੀ, ਹਾਂ, ਪੂਰਾ-ਪੂਰਾ ਦਿਨ ਲੱਗ ਜਾਂਦਾ ਆ।
ਹੂੰ ਕਿਉਂਕਿ ਸੰਗਤ, ਮਤਲਬ ਬਾਰਾਂ ਮਹੀਨੇ ਸੰਗਤ ਹੂੰਦੀ ਐ ਉੱਧਰ।
ਹੂੰ, ਐ ਤੇ ਐ ਹੂਨ ਛੁੱਟੀਆਂ ਨਾ ਛੁੱਟੀਆਂ ਕਰਕੇ ਜਾਦਾ ਹੀ ਰਸ਼ ਐ ਉੱਥੇ।
ਹੂੰ, ਉੱਧਰ ਬਤੌ ਰਸ਼ ਏ।
ਸ਼ਨੀ-ਐਤਵਾਰ ਤੇ ਜਾਦਾ ਹੁੰਦਾ ਉੱਧਰ ਸ਼ਨੀ-ਐਤ ਐ ਤੇ ਬੋਤ ਜਾਦਾ ਹੁੰਦਾ। ਹਾਂ, ਤਾਂ ਕਰਕੇ ਫੇਰ ਥੋੜੀ ਸੰਗਤ ਬੋਤ ਹੋ ਜਾਂਦੀ ਏ ਉੱਧਰ।
ਹੂੰ।
ਹੋਰ।
ਅੱਛਾ, ਆਪਾਂ ਤੇ ਮਲਬ ਦਿੱਲੀ ਗਏ ਹੋ ਤੁਸੀਂ।
ਦਿੱਲੀ ਵੀ ਹੋ ਕੇ ਆਏ ਆ, ਦਿੱਲੀ ਵੀ ਘੁੰਮ ਕੇ ਆਏ ਆ।
ਲਾਲ-ਲਾਲ ਕਿਲ੍ਹਾ ਬੋਹਤ ਵਧੀਆ ਲੱਗਦਾ ਉੱਧਰ ਹੈਨਾ।
ਹਾਂ, ਉੱਥੇ ਵੀ ਘੁੰਮ ਕੇ ਆਏ ਆ ਅਸੀਂ ਉੱਥੇ ਵੀ ਸਾਰਾ ਕੁਛ ਮਤਲਬ ਹੋ ਕੇ ਆਏ ਆ।
ਅੱਛਾ।
ਹਾਂ, ਸਾਰਾ ਕੁਛ ਕਰ ਹਾਂ ਉੱਥੇ ਉੱਥੇ ਤੇ ਬੋਤ ਗਰਮੀ ਏ ਉੱਥੇ ਤੇ ਬੋਤ ਜਾਦਾ।
ਮ ਓਦੋਂ ਤੇ ਏਸੀ ਤੋਂ ਬਿਨਾ ਰਹਿ ਨੀ ਜਾਂਦਾ ਬੰਦੇ ਕੋਲ।
ਨਾ-ਨਾ, ਉੱਥੇ ਤਾ ਬਿਲਕੁਲ ਈ ਪਰ ਉੱਥੇ, ਉੱਥੇ ਤੇ ਕੰਮ ਹੀ ਇੰਨਾ ਆ, ਕਹਿਣ ਦੀ ਹੱਦ ਨੀ। ਇਨਾ ਕੰਮ ਏ ਉੱਧਰ ਤੇ, ਬੋਤ ਰਸ਼ ਹੁੰਦਾ ਆ ਉੱਥੇ।
ਜੋਪਾਂ-ਜੋਪਾਂ ਬੋਤ ਲੱਗਦੀਆਂ ਨਾ ਉੱਧਰ ਬੰਦਿਆਂ ਦੀ।
ਹਾਂ।
ਮਤਲਬ, ਇੱਕ ਦਿਨ ਚ ਉਦੇ ਢਾਈ-ਤਿੰਨ ਲੱਖ ਤੇ ਬੰਦੇ ਆ ਹੀ ਜਾਂਦੇ ਨੇ।
ਤੋ ਕੀ ਕਹਿੰਦੇ ਨੇ, ਮਤਲਬ ਕਿ ਉੱਥੇ ਜੇੜਾ ਮਰਜੀ ਕੋਈ ਕੰਮ ਖੋਲ੍ਹ ਲੋ ਬੰਦਾ ਕੰਮ
ਹਾਂ, ਬੋਤ ਹਾਂ, ਬੋਤ ਜਲਦੀ ਪ੍ਰੋਫਿਟ ਹੁੰਦਾ ਓਧਰ, ਕਿਉਂਕਿ ਬੰ ਮਤਲਬ ਪਾਪੂਲੇਸ਼ਨ ਬੋਤ ਏ ਨਾ ਉੱਧਰ ਦੀ।
ਹੂੰ-ਹੂੰ, ਹੂੰ। ਹੋਰ
ਅਹ ਕਹਿੰਦੇ ਨੇ ਆਪਾਂ, ਕਹਿੰਦੇ ਨੇ ਆਪਾਂ, ਉੱਧਰ ਗਏ ਸੀ ਨਾ ਕਿ ਕਹਿੰਦੇ ਨੇ ਅੰਮ੍ਰਿਤਸਰ ਉੱਧਰ ਆਪਾਂ ਉੱਧਰ ਵੀ ਗਏ ਸੀ ਮਤਲਬ ਬੋਡਰ ਤੇ, ਬਾਗਾ-ਬੋਡਰ।
ਹਾਂ ਅਸੀਂ ਵੀ ਹੋਕੇ ਆਏ ਹਾਂ ਉੱਥੇ।
ਮਤਲਬ, ਬੋਹਤ ਵਧੀਆ ਲੱਗਦਾ ਉਧਰ ਹਣਾ ਵੇਖਣ ਚ।
ਹਾਂ-ਹਾਂ ਬੋ ਜਿਆਦਾ ਵਧੀਆ ਆਂਦਾ ਆ।
ਤੁਸੀਂ ਗੇ ਓ ਕਦੀ?
ਹਾਂ। ਅਸੀਂ ਵੀ ਘੁੰਮ ਕੇ ਆਏ ਆ ਉੱਧਰ, ਅਸੀਂ ਜੰਮੂ ਕਸ਼ਮੀਰ ਵੀ ਘੁੰਮ ਕੇ ਆਏ ਆ, ਜੰਮੂ ਕਸ਼ਮੀਰ ਵੀ ਬੋ ਵਧੀਆ ਆ।
ਬੋਹਤ ਵਧੀਆ ਲੱਗਦਾ ਐ।
ਹਾਂ-ਹਾਂ। ਹਾਂ ਜੰਮੂ ਕਸ਼ਮੀਰ 'ਤੇ ਉੱਥੇ ਕੀ ਕੈਂਦੇ ਨੇ ਬਰਫ਼ ਬੜੀ ਐ ਤੇ ਬਰਫ਼ ਦੇ ਨਜ਼ਾਰਾ ਆਉਂਦਾ ਬਰਫ਼ ਦਾ।
ਹੂੰ, ਬੋਤ ਲੋਕ ਆਂਦੇ ਨੇ ਜੰਮੂ ਕਸ਼ਮੀਰ।
ਹਾਂ ਬੋਤ ਵਧੀਆ ਏਆ, ਆ ਛੁੱਟੀਆਂ ਨਾ ਹੁਣ 'ਤੇ ਬੜੇ ਲੋ
ਹਾਂ, ਸਾਰੇ ਟੂਰਿਸਟ ਆਂਦੇ ਹੋਏਗੇ ਇਸ ਟਾਈਮ।
ਹਾਂ-ਹਾਂ।
ਤੁਸੀਂ ਹੋਰ ਕਿਹੜੇ-ਕਿਹੜੇ ਗੁਰਦੁਆਰੇ ਗਏ ਓ ਮਤਲਬ ਕੰਨਟਰੀ?
ਏਧਰ ਈ ਪੰਜਾਬ 'ਚ ਈ ਗਏ ਆ ਜਿਆਦਾ 'ਤੇ।
ਹੂੰ ਪੰਜਾਬ ਵੀ ਬੋਤ ਵਧੀਆ ਹੈਗਾ।
ਪੰਜਾਬ ਵਿੱਚ ਗਏ ਆ ਉੱਥੀ ਘੁੰਮ ਫਿਰ ਕੇ ਆਏ ਆ। ਉੱਥੇ ਈ ਗੁਰਦੁਆਰੇ, ਬੜੇ ਗੁਰਦੁਆਰੇ ਸੀਗੇ ਨਾਂ ਨੀ ਮੈਨੂੰ ਯਾਦ ਆਂਦਾ ਪਿਆ ਗੁਰਦੁਵਾਰਿਆਂ ਦੇ। ਮਤਲਬ ਉੱਥੇ ਵੀ ਜਿਆਦਾ ਘੁੰਮ ਕੇ ਆਏ ਆ ਉੱਧਰਲੀ ਸਾਈਡ ਵੀ।
ਤੁਸੀਂ ਕਦੀ ਐਰੋਪਲੇਨ 'ਤੇ ਗਏ ਓ ਕਿੱਧਰ?
ਹਾਂ ਗੋ ਓ ਗੋਆ ਗਏ ਸੀਗੇ ਅਸੀਂ।
ਅੱਛਾ, ਬੋਤ ਵਧੀਆ ਲੱਗਦਾ ਹੋਣਾ ਗੋਆ?
ਗੋਆ ਹਾਂ ਵਧੀਆ ਉੱਥੇ ਵੀ ਬਾਰਾਂ ਮ੍ਹੀਨੇ ਉੱਥੇ ਵੀ ਗਰਮੀ ਈ ਹੁੰਦੀ ਏ।
ਹਾਂ ਬਾਰਾਂ ਮ੍ਹੀਨੇ ਆਂਦੇ ਨੇ ਉਧਰ 'ਤੇ।
ਹੂੰ ਉੱਥੇ ਕੋਈ ਠੰਡ ਦਾ ਹੈ ਈ ਨੀ ਕੋਈ।
ਹੂੰ, ਮਤਲਬ ਮੌਸਮ ਵਧੀਆ ਰੈ, ਮੌਸਮ ਵਧੀਆ ਰੈਂਦਾ ਉੱਧਰ ਬੋਤ।
ਹਾਂ ਉੱਧਰ 'ਤੇ ਠੀਕ ਐ ਐਨੀ ਗਰਮੀ ਵੀ ਨੀ ਐ, ਨਾ ਐਨੀ ਠੰਡ ਏ। ਹੂੰ। ਹੋਰ ਉੱਥੇ ਬੀਚ ਵਗੈਰਾ ਬੜੀਆਂ ਹੈਗੀ ਐ।
ਹਾਂ ਬੀਚ ਮਤਲਬ ਹੋਟਲ ਵੀ ਹੈਗੇ ਨੇ ਉੱਧਰ ਬੋਤ।
ਹਾਂ-ਹਾਂ। ਹੋਟਲ ਏ ਪਰ ਉੱਥੇ ਇੰਨਾ ਖਾਣ ਪੀਣ ਦਾ ਮਤਲਬ ਕਿ ਇੰਨਾ ਓ ਨੀ ਐ ਉੱਥੇ ਜਿਵੇਂ ਉੱਥੇ ਕੋਈ ਆ ਉੱਥੇ ਬੈਠ
ਆਪਣੇ ਆਪ ਬਣਾ ਕੇ ਖਾਓ।
ਹਾਂ ਉੱਥੇ ਆਪਣੇ ਆਪ ਬਣਾ ਕੇ ਖਾਣਾ ਪੈਂਦਾ ਐ, ਉੱਥੇ ਇੰਨੀ ਮਤਲਬ ਕਿ ਰੋ ਟੀ ਪਾਣੀ ਦਾ ਹੈ ਨੀ ਉੱਥੇ ਇੰਨਾ, ਬਸ ਉੱਥੇ ਮੀਟ ਐ ਤੇ ਬੀਅਰ ਵਗੈਰਾ।
ਅੱਛਾ-ਅੱਛਾ। ਮਤਲਬ ਆਪਣੇ ਈ ਸ
ਗਏ ਸੀ ਅਸੀਂ ਆਪਣਾ ਸਮਾਨ ਲੈ ਕੇ 'ਤੇ ਆਪਣਾ ਈ ਖਾਧਾ ਏ ਆ।
ਹੂੰ ਮਤਲਬ ਉੱਧਰ ਘੱਟ ਹੈਗੇ ਨੇ ਬੰਦੇ ਬਣਾਣ ਵਾਲੇ।
ਉਨਾਂ ਦਾ ਆਪਣਾ-ਆਪਣਾ ਹਿਸਾਬ ਏ ਨਾ ਬਣਾਣ ਦਾ ਕਿੱਦਾਂ ਬਣਾਣਾ ਐ ਕਿੱਦਾਂ ਖਾਣਾ, ਪੰਜਾਬੀ ਲੋਕ ਮਤਲਬ ਕੀ ਐ ਨੀ ਖਾਂਦੇ।
ਕਈ ਲੋਕਾਂ ਨੂੰ ਪਸੰਦ ਨੀ ਆਂਦਾ ਉੱਧਰ ਬਾਰ ਦਾ ਖਾਣਾ ਆਪਣੇ ਆਪ ਬਣਾ ਕੇ ਜਿਆਦਾ ਬੈਟਰ ਰੈਂਦਾ ਨਾ।
ਹੂੰ।
ਹੋਰ ਸੁਨਾਓ?
ਵਧੀਆ ਵਧੀਆ ਹੋਰ?
ਚਲੋ, ਠੀਕ ਏ ਜੀ ਫੇਰ।
ਚਲੋ ਠੀਕ ਐ।
ਥੈਂਕ ਯੂ ਜੀ